ਹੈਲੋ।
ਹਾਂਜੀ ਸਸ਼੍ਰੀ ਅਕਾਲ ਜੀ।
ਸਸ਼੍ਰੀ ਅਕਾਲ ਜੀ, ਹਾਂਜੀ ਹੋਰ ਕੀ ਹਾਲ ਚਾਲ ਐ ਵਦੀਆਂ ਵਦੀਆ ਤੁਸੀਂ ਸੁਨਾਓ। ਬਸ ਫ੍ਰੀ ਹੋ ਕੇ ਹੁਨੇ ਬੈਠੇ ਸੀ। ਮੈਂ ਕਿਹਾ ਤੁਹਾਨੂੰ ਯਾਦ ਕਰ ਲਈਏ ਥੋੜ੍ਹਾ ਜਿਨਾਂ
ਹਾਂਜੀ ਹਾਂਜੀ, ਮੈਂ ਵੀ ਬਸ ਹੁਨੇ ਫ੍ਰਰੀ ਹੋ ਕੇ ਬੈਠੀ ਸੀ। ਬਸ ਉਹੀ ਬੱਚਿਆਂ ਨੂੰ ਮੈਂ ਦੱਸ ਰਹੀ ਸੀ, ਤੁਹਾਨੂੰ ਪਤਾ ਤੇ ਹੈਗਾ ਅੱਜ ਕੱਲ੍ਹ ਬੱਚੇ ਵੀ। ਯਾ ਤੇ ਟੀਵੀ ਛੱਡਣਗੇ ਤੇ ਯਾ ਫੋਨ ਫੜ ਲੇਨਗੇ ਬੁੱਕ ਬੁਕਸ ਤਾਂ ਉਹਨਾਂ ਨੂੰ ਕੋਈ ਅੱਜ ਕੱਲ ਪਤਾ ਈ ਨਹੀਂ ਹੈਗਾ ਕਿ ਬੁੱਕਸ ਰੀਡਿੰਗ ਕਰਨੀ ਐ ਕਿ ਨਹੀਂ ਕਰਨੀ ਐ
ਹਾਂਜੀ ਉਹ ਤੇ ਹੈ ਈ ਐ ਬਸ ਅੱਜ ਕੱਲ ਸਬੀ ਬੱਚਿਆਂ ਦਾ ਆਈ ਹਾਲ ਐ ਮੋਬਾਇਲ ਯਾ ਟੀ-ਵੀ ਬਸ ਬੁੱਕਾਂ ਨੂੰ ਨਾ ਕਵੋ ਕਿ ਬੁੱਕ ਲੈ ਕੇ ਅਸੀਂ ਬਹਿਨਾ ਵੀ ਐ
ਬਸ ਬਸ ਉਹੀ ਹੋ ਗਿਆ ਨਾ ਯਾ ਤੁਸੀਂ ਉਹਨਾਂ ਨੂੰ ਕਹਿ ਦੋ ਨਾ ਅਪਨਾ ਹੋਮਵਰਕ ਕਰ ਲਓ ਯਾ ਤੁਸੀਂ ਕੁਛ ਕਰ ਲਓ ਯਾ ਬੁੱਕ ਰੀਡਿੰਗ ਕਰ ਲਓ ਵੈਸੇ ਵੀ ਅੱਜ ਕੱਲ੍ਹ ਕਿੰਨਾ ਹੁੰਦਾ ਕਿ ਤੁਸੀਂ ਬੁੱਕ ਰੀਡਿੰਗ ਕਰਦੇ ਔ ਕਿੰਨੀ ਸਾਡੀ ਨੌਲੇਜ ਵੱਧ ਯਾ ਸਾਨੂੰ ਨਵੀਂ-ਨਵੀਂ ਚੀਜ਼ਾਂ ਪਤਾ ਲੱਗਦੀਆਂ ਨੇ ਸਾਡੀ ਵੋਕੈਬਲਰੀ ਕਿੰਨੀ ਜ਼ਿਆਦਾ ਚੇਂਜ ਹੋ ਜਾਂਦੀ ਆ। ਕਿ ਕਈ ਕਈ ਵਰਡਸ ਹੁੰਦੇ ਨੇ ਕਿ ਪ੍ਰਨਾਊਸ ਕਰਨ ਟਾਈਮ ਕੁਛ ਅਲੱਗ ਹੁੰਦੇ ਨੇ ਅੱਜ-ਕੱਲ ਤਾਂ ਵੈਸੇ ਈ ਪਰਨਾਊਸ ਵੀ ਕਿੰਨੇ ਅਲੱਗ-ਅਲੱਗ ਤਰ੍ਹਾਂ ਦੀ ਚੀਜ਼ਾਂ ਆ ਗਈਆਂ ਨੇ। ਤੇ ਬੱਚੇਆਂ ਨੂੰ ਅੱਜ ਕੱਲ੍ਹ ਇਹ ਨੀ ਹੈਗਾ ਆ ਅੱਜ ਕੱਲ ਉਹਨਾਂ ਨੂੰ ਐ ਕਿ ਅਸੀਂ ਬਸ ਬਹਿ ਗੇ ਆ ਨਾ ਸੋਫੇ ਤੇ ਟੀ ਵੀ ਸਾਹਮਨੇ ਚੱਲ ਗਿਆ ਕਾਰਟੂਨਸ ਲੱਗ ਗਏ ਨੇ ਤੇ ਬਸ ਚਿਪਸ ਕੋਲ ਏ ਜੂਸ ਕੋਲ ਏ ਬਸ।
ਹਾਂਜੀ ਹਾਂਜੀ ਬਸ ਅੱਜ ਕੱਲ੍ਹ ਸਬੀ ਬੱਚੇ ਐਂਜ ਈ ਕਰਦੇ ਆ। ਸਾਡੇ ਵੀ ਆਂਦੇ ਆ ਆਂਦੇ ਹੀ ਸਕੂਲੋਂ ਬੈਗ ਸੁੱਟਨਗੇ ਫਟਾਫਟ ਡੀ ਟੀ ਵੀ ਨੂੰ ਬਟਨ ਦਬਾਨਗੇ। ਬਸ ਦੇਖਨ ਬਹਿ ਜਾਂਦੇ ਆ ਟੀ ਵੀ। ਕਿ ਬਸ ਉਹੀੳ ਮੈਂ ਕਹੂੰਗੀ ਮੈਂ ਕਿਹਾ ਤੁਸੀਂ ਅਪਨਾ ਸਾਰਾ ਸਮਾਨ ਜਿੱਥੋਂ ਸਵੇਰੇ ਚੁੱਕਦੇ ੳ ਉੱਥੇ ਹੀ ਧਰਿਆ ਕਰੋ ਸਾਰਾ ਸਮਾਨ ਅਪ। ਅਪਨਾ ਡਰੈਸ ਪਰੇ ਜੁੱਤੇ ਵਕਰੇ ਸੋਕਸ ਏਧਰ ਪਤਾ ਨੀ ਕਿੱਥੇ ਕਿੱ ਕੀ ਚੀਜ਼ ਸੁੱਟ ਦਿੰਦੇ ਆ ਮੈਂ ਕਿਹਾ ਤੁਹਾਡੇ ਆਣ ਤੋਂ ਪਹਿਲਾ ਘਰ ਐਡਾ ਸਾਫ ਸੁਥਰਾ ਰਹਿੰਦਾ। ਮੈਂ ਕਿਹਾ ਤੁਹਾਡੇ ਅੰਦਰ ਆਨ ਦੀ ਦੇਰੀ ਹੁੰਦੀ ਏ ਐਂਜ ਜਿਸਰਾ ਪਤਾ ਨੀ ਸਵੇਰ ਦੀ ਅਸੀਂ ਸਫ਼ਾਈੳ ਕੀਤ-
ਸਫ਼ਾਈ ਬਿਲੁ ਬਿਲਕੁਲ ਬਿਲਕੁਲ ਮੇਰੇ ਆਪ ਨਾ ਦੀ ਧੀ ਦੇ ਬੱਚੇ ਆਏ ਦੇ ਨੇ ਤੇ ਉਹ ਵੀ ਬਸ ਉਹਨਾਂ ਨੂੰ ਮੈਂ ਕਹਿ ਦਾ ਨਾ ਕਿ ਆਓ ਤੁਹਾਨ ਥੋੜਾ ਹੋਮਵਰਕ ਕਰਾਦਾਂ ਯਾ ਤੁਸੀਂ ਮੇਰੇ ਨਾਲ ਆ ਜਾਓ ਬੁੱਕਸ ਪੜ੍ਹ ਲੈਂਨੈ ਆ ਤੁਹਾਨ ਮੈਂ ਪੋਇਮ ਸੁਨਾ ਦਿੰਨੀ ਉਹ ਨਹੀ ਕਹਿਨਗੇ ਏਹ ਕਹਿਨਗੇ ਫੋਨ ਫੜਾ ਦੋ। ਟੀ ਵੀ ਲਾ ਦੋ ਬਸ ਕਿਉਂਕਿ ਮੈਂ ਮੈਨ ਤਾਂ ਵੈਸੇ ਬੋਤ ਜੈਦਾ ਮਤਲਬ ਇਹਦਾ ਸ਼ੌਂਕ ਆ ਬੁੱਕਸ ਵਗੈਰਾ ਪੜ੍ਹਨ ਦਾ ਪੋਇਮਸ ਵਗੈ ਵਗੈਰਾ ਹੋਗੀਆਂ ਮਤਲਬ ਟੀ ਵੀ ਵਗੈਰਾ ਵੀ ਹੈਗਾ ਮਲਬ ਜੈਦਾ ਨੀ ਕਿ ਹਾਂ ਬਈ ਮਲਬ ਫੋਨ ਚਲਾਂਦੇ ਚਲਾਂਦੇ ਟੀ ਵੀ ਦੇਖ ਲਿਆ ਨਹੀਂ। ਜਿਵੇੈਂ ਰਾਤੀ ਸੋਨਾ ਥੋੜ੍ਹੀ ਬੁੱਕਸ ਵਗੈਰਾ ਪੜ੍ਹ ਲਿਆਂ ਰੀਡ ਕਰ ਲਿਆਂ। ਮੈਂ ਤਾਂ ਬਸ ਏਦਾਂ ਹੀ ਕਰਦੀ ਹਾਂ ਤੁਹਾਨੂੰ ਪਸੰਦ ਏ ਮੈਨੂੰ ਬੁੱਕਸ ਪੜ੍ਹਨੀਆਂ।
ਹਾਂਜੀ ਹਾਂਜੀ ਥੋੜ੍ਹੀ ਬੋਤ ਅਸੀਂ ਵੀ ਪੜ੍ਹ ਲੈਂਨੈ ਆ। ਬੱਚੇਆਂ ਦੀ ਲੈ ਕੇ ਹਾਂਜੀ। ਅਬਲ ਤੇ ਅਸੀਂ ਰਾਤੀ ਕਾਫੀ ਲੇਟ ਹੋ ਜਾਂਨੇ ਆ ਸਾਡੇ ਆਂਦੇ ਲੇਟ ਐ। ਤੇ ਫੇਰ ਸਾਰਾ ਕੰਮ ਨਿਬੇੜਦੇ ਨਿਬੇੜਦੇ ਸਾਨੂੰ ਗਿਆਰਾਂ ਬਾਰਾਂ ਵੱਜ ਜਾਂਦੇ ਆ ਲੰਬੇ ਪੈਂਦੇ ਪੈਂਦੇ ਤੇ ਫੇਰ ਇਹਨਾਂ ਨੇ ਅਰਾਮ ਨਾਲ ਫੇਰ ਉਸ ਥੱਕ ਜਾਂਦਾ ਸਰੀਰ ਕਹਿੰਨੇ ਆ ਕਿ ਚੱਲ ਲੰਬੇ ਪੈਨ ਦੀ ਪਹਿਲਾਂ ਕੋਲ ਕਰੀਏ ਫੇਰ ਸਵੇਰੇ ਜਲਦੀ ਉੱਠਨਾ ਹੁੰਦਾ ਬੱਚੇਆਂ ਨੇ ਸ ਸਕੂਲ ਜਾਨਾ ਹੁੰਦਾ ਹੈ ਤੇ ਫੇਰ ਏਸ ਕਰਕੇ ਤੇ ਤਾਂ ਅਸੀਂ ਮਤਬ ਕੀ ਕਦੇ ਟਾਇਮ ਮਿਲ ਜਾਏ ਤੇ ਫੇਰ ਬੁੱਕ ਕਰ ਪੜ ਲੈਂਨੇ ਆ ਵਰਨਾ ਨਈ।
ਅੱਛਾ ਅੱਛਾ ਨਈ ਨਾਲੇ ਵੇਖੋ ਨਾ ਜ਼ਰੂਰੀ ਵੀ ਨੀ ਹੁੰਦਾ ਕਿ ਨਾ ਅਸੀਂ ਹੁਨ ਕੋਈ ਸੈਪਰੇਟ ਇੱਕ ਬੁੱਕ ਲੈ ਕੇ ਪੜ੍ਹਨੀ ਹੈ ਕਿਉਂਕਿ ਇਹ ਤਾਂ ਹੈਗਾ ਵਿਆਹ ਤੋਂ ਬਾਅਦ ਤਾਂ ਬਿਲਕੁਲ ਮਲਬ ਅਪਨੇ ਲਈ ਵੀ ਟਾਈਮ ਨੀ ਨਿਕਲਦਾ ਫੇਰ ਬੰਦੇ ਦਾ ਤੇ ਬਸ ਬੱਚੇਆਂ ਦੇ ਲਈ ਹੁੰਦਾ ਆ ਕਿ ਚਲੋ ਇੰਨਾ ਹੀ ਹੈਗਾ ਕਿ ਉਹਨਾਂ ਦੀ ਬੁ ਬੰਦਾ ਪੜ੍ਹ ਕੇ ਥੋੜਾ ਪੜ੍ਹ ਲੈਂਦਾ ਮਤਲਬ ਥੋੜਾ ਅਟੈਚ ਰੇਹੰਦਾ ਬੁੱਕਸ। ਦੇ ਨਾਲ ਵੀ ਏਕ ਹੁੰਦਾ ਨਾ ਕਈ ਹੁੰਦੇ ਨੇ ਕਿ ਪ੍ਰੋਪਰਲੀ ਛੱਡ ਦੋ ਇੱਕ ਬਲੈਂਕ ਬਨ ਜਾਂਦਾ ਬੰਦਾ ਕੀ ਕੋਈ ਅਤਾਂ ਪਤਾ ਹੀ ਨਹੀਂ ਹੁੰਦਾ ਉਹ ਵੀ ਚੀਜ਼ ਬੰਦੇ ਨੂੰ ਨਹੀਂ ਹੋਨੀ ਚਾਹੀਦੀ।
ਹੁ ਨਹੀਂ ਉਹ ਤੇ ਹੈ ਈ ਏ। ਥੋੜ੍ਹਾ ਬੋਤ ਪੜ੍ਹ ਲੈਂਨੇ ਆ ਕੁਛ ਨਹੀਂ ਵੀ ਪੜ੍ਹਦੇ ਫੇ ਬੱਚੇ ਬਹਿ ਕੇ ਉਹ ਐਸੇ-ਐਸੇ ਸਵਾਲ ਪੁੱਛਦੇ ਆ ਕਿ ਉਹਨਾਂ ਦੇ ਜਵਾਬ ਈ ਦੇਨਾ ਬੜੇ ਔਖੇ ਹੋ ਜਾਂਦੇ। ਤੇ ਹਾਂ ਤੇ ਫਿਰ ਤਾਂ ਉ ਇਹ ਤਾਂ ਮੈਂ ਕਿਹਾ ਮੈਂ ਕਿਹਾ ਬੱਚੇ
ਅਤਰੰਗੀ, ਮਤਲਬ ਨਾਂ ਇੰਨੇ ਪੁੱਠੇ ਸਿੱਧੇ ਦੇ ਜਵਾਬ ਹੋਣਗੇ ਨਾਂ, ਇਹਨੇ ਟਵਿਸਟ ਲਾ- ਲਾ ਕੇ ਵਿੱਚੋ-ਵਿੱਚੋਂ ਗੱਲਾਂ ਮਤਲਬ ਕੀ- ਕੀਦੇਖੋ, ਬੱਚਿਆਂ ਨੇ ਦੇਖਦੇ ਐ ਫੋਨ, ਫੋਨ ਤੋਂ ਉਹਨਾਂ ਨੇ ਜਿਹੜੀ ਗਲ ਦੇਖ ਲੀ, ਉਹਨਾਂ ਨੇਂ ਉਹੀ ਕੋਪੀ- ਕੋਪੀ ਪੇਸਟ ਕਰ ਲਿਆ ਥੋੜੇ ਜਿਹੇ ਗੱਲ ਨੂੰ ਚੇਂਜ ਕਰਤਾ, ਆਪਣੇ ਤੇ ਦੋ ਗੱਲਾਂ ਲਾ
ਹਾਂਜੀ-ਹਾਂਜੀ। ਹਾਂਜੀ, ਬੱਚੇ ਮੇਰੇ ਬਾਰੇ ਪੁੱਛ ਰਹੇ ਆ, ਹਮ -ਹਮ ਉਹੀ ਤੇ। ਹਾਂ ਮੈਂ ਕਿਹਾ ਇੰਨਾ ਸਿਰ ਤੇ ਅਸੀਂ ਵੀ ਨਹੀਂ ਖਾਂਦੇ ਸੀ, ਆਪਣੇ ਮੰਮੀ-ਪਾਪਾ ਦਾ, ਜਿੰਨਾਂ ਤੁਸੀਂ ਖਾਂਦੇ ਹੋ। ਮੈਂ ਕਿਹਾ ਅਸੀ ਇੰਨੇ ਸਾਓ ਹੁੰਦੇ ਸੀ ਨਾਂ ਕਿ ਅਸੀਂ ਕੁੱਛ ਕਹਿਣ ਦੀ ਯਾਦ ਨਹੀਂ, ਮੈਂ ਕਿਹਾ ਤੁਸੀਂ ਅੱਜ-ਕੱਲ੍ਹ ਦੇ ਬੱਚੇ ਏਡੇ ਤੇਜ ਹੋ ਨਾਂ ਕੁੱਛ ਕਹਿੰਦੇ ਕਹਿਣ ਦੀ ਹੱਦ ਹੀ ਨੀਂ ਮਤਲਬ ਕਿ ਬਿਲਕੁਲ ਵੀ, ਤੁਹਾਨੂੰ ਕੀ ਕਹੀਏ ਕੀ ਨਾਂ
ਨਾਂ ਕਹੀਏ, ਅੱਜ-ਕੱਲ੍ਹ ਤਾਂ ਇਹ ਹੋਇਆ ਕਿ ਅਸੀ ਹਾਂਜੀ-ਹਾਂਜੀ। ਅਸੀਂ ਉਹਨਾਂ ਦੇ ਪੇਰੈਂਟਸ ਨਹੀਂ ਹੈਗੇ। ਮੈਂ ਕਿਹਾ ਅੱਜ-ਕੱਲ੍ਹ ਬੱਚੇ ਸਾਡੇ ਪੇਰੈਂਟਸ ਨੇਂ। ਅਸੀਂ ਉਹਨਾ ਨੂੰ ਕਹੀਏ ਤੁਸੀਂ ਏਦਾਂ ਨਾਂ ਕਰੋ, ਕਹਿਣਗੇ ਨਹੀਂ ਏਦਾਂ ਨੀਂ ਹੁੰਦਾ ਏਦਾਂ ਹੁੰਦਾ ਆ।
ਹਾਂਜੀ। ਹਾਂ ਬਸ ਉਹੀ, ਇੱਥੇ ਅੱਜ-ਕੱਲ੍ਹ ਜੇ ਮਰਜ਼ੀ ਬੱਚਾ, ਤੁਸੀਂ ਕਿਸੇ ਦਾ ਵੀ ਬੱਚਾ ਵੇਖ ਲਓ ਅਤ ਚੁਕੀ ਬੱਚੇ ਨੇ, ਅਸੀਂ ਸਾਨੂੰ ਲੱਗਦਾ ਸਾਡੇ ਬੱਚੇ ਇਹੋ ਜਿਹੇ ਆ ਫਿਰ ਅਸੀਂ ਕਿਸੇ ਹੋਰ ਦੇ ਬੱਚੇ ਦੇਖਾਂਗੇ, ਉਹ ਵੀ ਐਨ ਜੀ ਲੱਗਣਗੇ, ਕਿ ਉਹ ਵੀ ਐਨ ਜੀ ਏ, ਮੈਂ ਕਿਹਾ ਫਿਰ ਸਾਡੇ ਬੱਚੇ ਕੁੱਛ ਨੀਂ ਹੈ। ਸਾਹਮਣੇ ਵਾਲੇ ਦੇ ਬੱਚੇ ਬੜੇ ਤੇਜ ਹੈ।
ਬੜੇ ਤੇਜ਼ ਨੇਂ, ਕਿਉਂਕਿ ਹਰ ਇੱਕ-ਹਰ ਇੱਕ ਬੱਚੇ ਜੀ ਅਲੱਗ-ਅਲੱਗ ਤਰ੍ਹਾਂ ਦੇ ਨੇਂ, ਜਿਵੇਂ ਕਈ ਬੱਚੇ ਹੁੰਦੇ ਨੇਂ ਉਹਨਾਂ ਦਾ ਮਾਇੰਡ ਸ਼ਾਰਪ ਕਿੰਨਾ ਤੇਜ਼ ਹੁੰਦਾ, ਜਿਵੇਂ ਉਹਨਾਂ ਨੂੰ ਕੋਈ ਗੱਲ ਬੋਲੋ ਜਾਂ ਜਿਵੇਂ ਤੁਸੀਂ ਕਹਿ ਦੋ ਕਿ ਨਹੀਂ ਤੁਸੀਂ ਜਾਂ ਲਰਨ ਕਰਲੋ, ਜਾਂ ਤੁਸੀਂ ਬੁੱਕ ਪੜੋ, ਚਲੋ ਤੁਸੀਂ ਥੋੜੀ ਰੈਸਟ ਕਰ ਲੋੋ, ਤੁਸੀਂ ਥੋੜਾ ਟੀ ਵੀ ਦੇਖ ਲੋ, ਥੋੜਾ ਜਿਹਾ ਆਪਣਾ ਮਾਇੰਡ ਨੂੰ ਅੱਗੇ ਪਿੱਛੇ ਕਰ ਲੋ, ਤੇ ਬੱਚੇ ਬੜੇ ਵਧੀਆ ਹੋਣਗੇ। ਪ੍ਰੋਪਰ ਜਗ੍ਹਾ ਤੇ ਬੈਠੇ ਰਹਿਣਗੇ, ਗੱਲ ਵੀ ਤੁਹਾਡੀ ਮੰਨ, ਤੇ ਕਈ ਤਾਂ ਇੰਨੇ ਮਤਲਬ ਤੇ ਬੱਚੇ ਹੁੰਦੇ ਨੇ, ਉਹ ਨੂੰ ਤੁਸੀਂ ਕਹਿ-ਕਹਿ ਕੇ ਥਕ ਦੋ, ਆਪ ਤੁਹਾਡੀ ਲੱਕ ਟੁੱਟ ਜੇ ਗਾ, ਬਟ ਉਹਨਾਂ ਨੂੰ ਕੋਈ ਅਸਰ ਨੀਂ ਹੋਣਾ।
ਹਾਂਜੀ-ਹਾਂਜੀ ਬਸ ਐਂਜ ਈ ਏ, ਸਾਡੇ ਬੱਚਿਆਂ ਨੂੰ ਤੁਸੀਂ ਹਾਂਜੀ, ਲੜਾਈ ਹੁੰਦੀ ਹੈਗੀ ਨਾਂ ਸਾਡੇ ਬੱਚਿਆਂ ਦੀ ਦੋਵਾਂ ਦੀ ਤੇ ਇੱਕ ਨੂੰ ਫੋਨ ਦੇ ਦੋ, ਇੱਕ ਨੂੰ ਟੀ ਵੀ ਦੇ ਦੋ, ਫੇਰ ਤੇ ਇਹ ਇੰਝ ਲੱਗਿਆ ਜਿਸ ਤਾਂ ਮੇਰੇ ਘਰ ਤੇ ਕੋਈ ਬੱਚਾ ਹੈ ਹੀ ਨਹੀਂ, ਮੈਂ ਕੱਲੀਓ ਹੀ ਰਹਿੰਦੀ ਆ ਇੱਥੇ। ਇੰਝ ਹੋ ਜਾਂਦੇ ਬੱਚੇ, ਹਾਂਜੀ ਓਹੀ ਤੇ ਮੈਂ ਕਿਹਾ ਤੁਸੀਂ ਫੋਨ
ਜਿਵੇਂ ਮਤਲਬ ਬੱਚੇ ਸਕੂਲ ਟਾਈਮ ਚਲੇ ਜਾਂਦੇ ਨੇਂ, ਤੇ ਥੋੜ੍ਹੀ ਦੇਰ ਲਈ ਕਿੰਨੀ ਸ਼ਾ ਹੋ ਜਾਂਦੀ ਆ, ਘਰੇ ਮੈਨੂੰ ਵੀ ਐਸਾ ਲੱਗੇਗਾ ਕਿ ਕਿੰਨਾ ਈ ਤੇ ਬਸ ਜਿਸ ਲਈ ਆ ਜਾਂਦੇ ਨੇਂ, ਉਹ ਫੇਰ ਉਹੀ ਸ਼ੋਰ-ਸ਼ਰਾਬਾ ਸਾਰਾ ਸ਼ੁਰੂ ਹੋ ਜਾਂਦਾ ਆ।
ਹਾਂਜੀ-ਹਾਂਜੀ ਉਹੀ ਤੇ ਮੈਂ ਹੁਣ ਬੱਚੇ ਗਏ ਦੇ ਸਕੂਲ ਤੇ ਹੁਣ ਬੜੀ ਸ਼ਾਂਤੀ ਹੈ, ਤੇ ਹੁਣ ਬਸ ਉਹਨਾਂ ਦੀ ਦੋ ਵ ਤੇ ਆ ਜਾਣਗੇ, ਤੇ ਦੋ ਵਜੇ ਆਉਂਦੇ ਹੀ ਉਹਨਾਂ ਬਹੁਤ ਜ਼ਿਆਦਾ ਤੂਫਾਨ ਆ ਜਾਂਣਾ ਸਾਡੇ ਘਰ। ਨੇਰੀ ਤੂਫਾਨ ਆਏ ਨਾ ਆਏ ਤੁਹਾਡਾ ਤੂਫਾਨ ਜ਼ਰੂਰ ਆਉਂਦਾ ਸਾਡੇ ਘਰ
ਹੀ ਨਾ ਸਭ ਦਾ ਇਹੀ ਹੁੰਦਾ ਆ, ਇਹੀ ਟਾਈਮ ਮਿਲਦਾ ਥੋੜਾ ਜਿਹਾ ਵੀ ਬੰਦਿਆਂ ਨੂੰ ਆਪਣਾ ਤੇ ਮੈਂ ਕਿਹਾ ਚਲੋ ਉਹੀ ਆਪਣੇ ਟਾਈਮ ਚ ਬੰਦਾ ਵੇਖੋ ਨਾ ਹੁਣ ਆਪਣੇ ਟਾਈਮ ਦੇ ਵਿੱਚ ਆਪਣੇ ਲਈ ਥੋੜ੍ਹਾ ਜਿਹਾ ਟਾਈਮ ਕੱਢਣਾ। ਫਿਰ ਬੰਦਾ ਉਹਦੇ ਵਿੱਚ ਕੀ- ਕੀ ਕਰੇਗਾ, ਬੁੱਕਸ ਤਾਂ ਮੀਨਸ ਪੜ੍ਹੀਆਂ ਜਾਂਦੀਆਂ ਨਹੀ ਹੈਗੀਆਂ। ਐ ਕੀ ਰਾਤੀ ਚਲੋ ਥੋੜ੍ਹਾ ਬੋਤ ਬੰਦਾ ਫੋਨ ਦੇਖ ਲਏ ਫੋਨ ਚ ਵੀ ਵੈਸੇ ਵੀ ਅੱਜ ਕੱਲ ਬਹੁਤ ਅੱਛੀ-ਅੱਛੀ ਥੋਟਸ ਵਗੈਰਾ ਵੀ ਅੰਦਰ ਨੇ। ਕੋਈ ਵੀ ਲੈਂਗੁਏਜ ਦੇਖਲ ਤੁਸੀਂ ਥੋਟਸ ਕਿੰਨੇ ਸਈ-ਸਈ ਆਂਦੇ ਨੇ ਇੰਗਲਿਸ਼ ਚ ਵੀ ਆਂਦੇ ਆ, ਪੰਜਾਬੀ ਚ ਵੀ ਆਂਦੇ ਆ ਹਿੰਦੀ ਚ ਵੀ ਆਂਦੇ ਨੇ ਕਿਉਂਕੀ ਬੁਕਸ ਵਿੱਚ ਵੀ ਆਹੀ ਸਬ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਥੋਟਸ ਵਗੈਰਾ ਈ ਹੁੰਦੇ ਨੇ ਥੋੜੀ ਪੋਂਇੰਟਸ ਵਗੈਰਾ ਯਾਂ ਥੋੜੀ ਸਟੋਰੀਜ਼ ਵਗੈਰਾ ਨੂੰ ਅਲਬੋਰੇਟ ਕੀਤਾ ਹੁੰਦਾ ਏਨਾਂ ਨੇ
ਹਾਂਜੀ ਓ ਤੇ ਹੈ ਈ ਏ ਬਸ ਏੰਜੀ ਟਾਈਮ ਹੋ ਜਾਂਦੈ।
ਹਾਂਜੀ-ਹਾਂਜੀ ਵੈਸੇ ਤਾਂ ਕੈਂਦੇ ਨੇ ਕੀ ਮਤਲਬ ਜਿਵੇਂ ਅਸੀਂ ਬੁ ਬੁਕਸ ਵਗੈਰਾ ਪੜ੍ਹਦੇ ਆ ਨਾ ਕੈਂਦੇ ਏ ਜ਼ਰੂਰੀ ਨੀ ਹੁੰਦਾ ਕੀ ਥੋਨੂੰ ਮਤਲਬ ਅ ਇੱਕ ਜਿਵੇਂ ਹੁੰਦੇ ਕੋਈ ਹੁੰਦਾ ਨਾ ਅਸੀਂ ਕੈਨੇ ਆ ਕੀ ਨਈ ਤੁਸੀਂ ਪੜ ਲਓ ਪੜ੍ਹ ਲਓ ਰਟ ਲਓ ਐ ਚੀਜ਼ਾਂ ਕੈਂਦੇ ਓ ਵੀ ਨੀ ਸਈ ਹੁੰਦਾ। ਤੁਸੀ ਅਗ ਜਿਵੇਂ ਕੋਈ ਚੀਜ਼ ਸਮਜ ਰਿਓ ਕਈ ਵਾਰ ਤਾਂ ਏਦਾਂ ਦੀ ਬੁੱਕਸ ਵੀ ਹੁੰਦੀਆਂ ਨੇ ਕੀ ਤੁਸੀਂ ਏ ਕੋਈ ਚੀਜ਼ ਪੜ੍ਹੀਏ ਥੋਂਨੂੰ ਓਦਾ ਨਾਲ ਈ ਮਤਲਬ ਕਿੰਨੀ ਜਲਦੀ ਤੁਸੀਂ ਓ ਚੀਜ਼ ਸਮਝ ਲੋਓਗੇ ਕੀ ਮਤਲਬ ਹਾਂ ਯਾਰ ਐ ਤੇ ਏਦਾਂ ਹੁੰਦਾ।
ਤੇ ਕਈ ਹਾਂਜੀ
ਹਾਂ
ਓਹੀ ਤੇ ਬੱਸ ਆਪ ਹਾਂਜੀ ਹੋਰ ਦੂਪੈਰ ਦੀ
ਨਾਲੇ ਨਾ ਅਜ ਕੱਲ ਹਾਂਜੀ-ਹਾਂਜੀ ਬਸ ਹੋ ਗਈ ਏ ਬਸ ਐਹੀ ਮੈਂ ਵੀ ਹੁਣ ਥੋੜ੍ਹਾ ਬੁੱਕਸ ਵਗੈਰਾ ਈ ਪੜ੍ਹਦੀ ਵੀ ਸੀ ਤੇ ਮੈਂ ਕਿਆ ਚਲ ਤੁਹਾਡੇ ਨਾਲ ਗੱਲ ਕਰ ਲੈਨੀ ਆ ਥੋਂਨੂੰ ਵੀ ਪੁੱਛਾਂ ਮੈਂ ਬੁੱਕਸ ਵਗੈਰਾ ਪੈਲੇ ਅੱਜ ਕੱਲ੍ਹ ਨਾ ਮੇਨ ਗੱਲ ਹੈਗੀ ਕੀ ਬੁਕਸ ਦੇ ਨਾ ਅਡੀਸ਼ਨ ਵੀ ਬੜੇ ਵਧੀਆ-ਵਧੀਆ ਆਨ ਲਾਗੇ ਨੇ ਓਥਰਸ ਵਗੈਰਾ ਵੀ ਅੱਜ ਕੱਲ ਏਨੇ ਵਧੀਆ-ਵਧੀਆ ਜੇ ਆਣ ਲੱਗ ਗਏਦੇ ਨੇ ਇੰਨੀ ਮਤਲਬ ਮੋ ਮੋਟੀ ਬੁੱਕਸ ਹੁੰਦੀਆਂ ਨੇ ਕੇ ਬੰਦਾ ਐ ਹੋਏ ਜਾਂ ਓਦੇ ਕੋਲ ਆਪਣੇ ਲਈ ਟਾਈਮ ਹੋਏ ਬੰਦਾ ਥੋੜੀ ਦੇਰ ਜਾਏ ਲਾਇਬ੍ਰੇਰੀ ਚ ਪੜ ਆਏ ਪਰ ਲਾਇਬ੍ਰੇਰੀ ਜਾਣ ਦਾ ਕਿੱਥੇ ਟੈਮ ਹੁੰਦੈ ਮਤਲਬ ਘਰ ਚ ਨੀ ਬੰਦਾ ਫਰੀ ਹੁੰਦਾ ਤੇ ਲਾਇਬ੍ਰੇਰੀ ਕਿਸ ਲਈ ਜਾਏਗਾ।
ਹਾਂਜੀ ਉਹ ਤੇ ਹੈ ਈ ਏ ਓਹੀ ਤਾਂ ਸਾਰਾ ਦਿਨ ਘਰ ਦੇ ਕੰਮਾਂ ਵਿੱ ਚ ਈ ਲੱਗੇ ਰੈਨੇ ਆ ਬਸ ਆਈਏ ਟੈਮ ਹੁੰਦਾ ਥੋੜਾ ਜਿਨਾ ਫ੍ਰਰੀ
ਬਿਲਕੁਲ ਹੀ ਹਾਂ ਏ ਚ ਬੰਦਾ ਕੀ ਕਰੇ ਆਪਣੀ ਰੇਸਟ ਕਰੇ ਯਾਂ ਥੋੜਾ ਬੋਤ ਟੀ ਵੀ ਦੇਖੇ ਯਾਂ ਥੋੜਾ ਬੋਤ ਕੀ ਕਰੇ ਕਿਉਂਕੀ ਫੋਨ ਵੀ ਚਲਾਣ ਦਾ ਹੁਣੇ-ਹੁਣੇ ਟਾਈਮ ਮਿਲਦਾ ਬਾਦ ਚੋ ਓਵੀ ਨੀ ਮਿਲਦਾ ਫੋਨ ਫਿਰ ਮੈਂ ਕਿਆ ਫੋਨ ਚਲਾਣ ਦਾ ਵੀ ਆਹੀ ਟਾਈਮ ਮਿਲਦਾ ਬਾਦ ਫੋਨ ਵੀ ਤੁਹਾਡੇ ਜਬਤ ਹੋ ਜਾਂਦੇ ਆ ਬੱਚਿਆਂ ਕੋਲ।
ਓ ਹਾਂਜੀ ਓ ਤੇ ਹੈ ਹੀਏ ਪੈਲਾਂ ਤੇ ਓ ਫੋਨ ਲੱਭਦੇ ਆ ਘਰ ਪਿੱਛੋਂ ਆਣਗੇ ਪੈਲਾਂ ਫੋਨ ਲੱ ਬਣਗੇ ਮੰਮਾ ਫੋਨ ਕਿੱਥੇ ਆ?
ਹਾਂ, ਦੇਖੋ ਪਹਿਲੇ ਜਿਵੇਂ ਹੁੰਦਾ ਸੀ ਕੀ ਅਸੀਂ ਆਏ ਸਕੂਲ ਤੋਂ ਆਪਣਾ ਬੈ ਬੂਕ ਰਖਕੇ ਪ੍ਰੋਪਰ ਆਪਣੇ ਕੱਪੜੇ-ਕੁੱਪੜੇ ਚੇਂਜ ਕਰਕੇ ਹੱਥ-ਮੂੰਹ ਧੋ ਕੇ ਰੋਟੀ ਖਾਣੀ। ਟੀ ਵੀ ਦੇਖ ਕੇ ਰੋਟੀ ਖਾਣੀ ਫਿਰ ਮੰਮੀ ਕਹਿੰਦੀ ਸੀ, ਚਲੋ ਦਸ ਮਿੰਟ ਰੈਸਟ ਕਰ ਲਓ ਤੁਸੀਂ ਥੋੜਾ ਜਿਹਾ, ਥੱਕ ਗੇ ਹੋਵੋਗੇ ਫਿਰ ਰੈਸਟ ਕਰਕੇ ਆਪਣਾ ਜਾਣਾ-ਜਾਣਾ, ਨੀ ਜਾਣਾ ਘਰ ਬੈ ਜੋ ਪਰ ਹੁਣ ਸਾਰਾ ਸਿਸਟਮ ਪੁੱਠਾ ਹੋ ਗਿਆਦਾ। ਆਦੇ ਸਾਰੇ ਹੀ ਪਹਿਲੇ ਇਹਨਾਂ ਨੂੰ ਹੋਏਗਾ ਫੋਨ ਕੁਛ ਨੀ ਚੇਂਜ-ਚੂਂਜ ਵੀ ਨੀ ਕਰਨਾ ਹੈਗਾ ਫੋਨ ਵੇਖਣ ਬੈ ਜਾਣਗੇ। ਫੇਰ ਡਾਟ-ਡੁਟ ਖਾ ਕੇ ਉਠਕੇ ਫਿਰ ਕੱਪੜੇ ਚੇਂਜ ਫਿਰ ਰੋਟੀ ਖਾਣਗੇ, ਫੇਰ ਰੋਟੀ ਖਾਣ ਤੋਂ ਬਾਦ ਵੀ ਫੋਨ ਚਾਹੀਦਾ। ਪਹਿਲੇ ਵੀ ਫੋਨ ਚਾਹੀਦਾ ਬਸ ਇਹੀ ਕੁਛ ਕਰਦੇ ਰਹਿੰਦੇ ਨੇ।
ਹਾਂਜੀ, ਉਹ ਤੇ ਹੈ ਹੀ ਏ ਬਸ ਪਹਿਲਾਂ ਤੇ ਆਸੀ ਸਾਨੂੰ ਚੀਜ਼ਾਂ ਦੇ ਸਵਾਦ ਵੀ ਸਾਨੂੰ ਸਮਝ ਆਂਦੇ ਸੀ ਰੋਟੀ ਖਾਂਦੇ ਸੀ ਤੇ ਹੁਣ ਤੇ ਫੋਨ ਲੈ ਕਈ ਵਾਰੀ ਰੋਟੀ ਖਾਣਗੇ, ਤੇ ਇੰਨਾ ਨੂੰ ਪਤਾ ਨੀ ਸਵਾਦ ਬਣੀ ਹੈ ਕਿ ਨਹੀਂ ਸਵਾਦ ਚੇਂਜ ਬਣੀਏ। ਉ ਖਾਈ ਜਾਣਗੇ ਬਸ ਛੁਟੀ
ਹਾਂਜੀ-ਹਾਂਜੀ। ਬਾਕੀ ਚਲੋ ਕੋਈ ਗੱਲ ਨੀ ਅਸੀਂ ਹੁਣ ਥੋੜਾ ਧਿਆਨ ਰੱਖਾਂਗੇ ਬੁੱਕਸ ਵਗੈਰਾ
ਹਾਂਜੀ-ਹਾਂਜੀ ਠੀਕ ਹੈ, ਹਾਂਜੀ-ਹਾਂਜੀ। ਹਾਂਜੀ-ਹਾਂਜੀ, ਕੋਈ ਨੀ ਠੀਕ ਹੈ ਜੀ ਹਾਂਜੀ-ਹਾਂਜੀ, ਸਸ਼੍ਰੀ ਕਾਲ ਹਾਂਜੀ ਹਾਂ, ਸਸ਼੍ਰੀ ਕਾਲ।